ਹੈਲੋ।
ਆਂਦੀ ਪਈ ਤੁਹਾਨੂੰ ਆਵਾਜ਼ ਮੇਰੀ?
ਹਾਂਜੀ-ਹਾਂਜੀ, ਆ ਰੀ ਏ, ਰਾਮ-ਰਾਮ ਜੀ।
ਕੀ ਹਾਲ ਚਾਲ ਨੇ? ਵਧੀਆ ਜੀ ਵਧੀਆ, ਗਲਾ ਖ਼ਰਾਬ ਕਰਿਆ ਹੋਇਆ ਜੇ। ਕੀ ਖਾਂਦੇ ਓ? ਠੰਡੀ ਕੁਲਫੀਆਂ ਘੱਟ ਖਾਇਆ ਕਰੋ।
ਨਈ, ਐ ਪਤਾ ਨੀ ਕੀ ਥੋੜਾ ਜਾ ਠੰਡਾ ਪਾਣੀ ਵੀ ਪੀ ਲਾ ਤੇ ਓਂਦੇ ਨਾਲ ਈ ਗਲਾ ਹੋ ਜਾਂਦਾ ਐ, ਗੱਲੇ ਨੂੰ ਤਾਂ ਪਤਾ
ਠੰਡਾ ਪਾਨੀ ਨਈ ਸੁੱਖਾਂਦਾ ਹੈਗਾ।
ਹਾਂ, ਵੈਸੇ ਤੇ ਮੈਂ ਜਾਦਾ ਤਾਜ਼ਾ ਪਾਣੀ ਪੀਂਦੀ ਆਂ। ਤੇ ਬਸ ਫੇਰ ਵੀ ਕਦੀ, ਏ ਜੇੜੀ ਵਿੱਚ ਬਰਸਾਤ ਆਂਦੀ ਰਈ ਐ ਨਾ ਤੇ ਉੰਦੇ ਕਰਕੇ ਵੀ ਸ਼ਾਇਦ ਥੋੜਾ ਮੌਸਮ ਕੱਚਾ ਪੱਕਾ, ਜਲਦੀ ਗਲਾ ਪਕੜਿਆ ਜਾਂਦਾ ਮੇਰਾ।
ਅੱਛਾ ਤੋਂ ਤੁਹਾਨੂੰ ਪਹਿਲੇ ਸ਼ੁਰੂ ਤੋਂ ਹੋਣੀ ਐ ਨਾ ਕੋਈ ਐਵੇਂ ਦੀ ਪ੍ਰੋਬਲਮ।
ਹਾਂ ਤੁਸੀ ਕੀਤੇ ਗਏ, ਮਨੀਕਰਨ ਗਏ ਓ?
ਮੈਂ ਕਿੱਥੇ ਜਾਣਾ ਐ, ਐਤਕੀ ਗਰਮੀਆਂ ਵਿੱਚ ਤੇ ਹਜੇ ਅਸੀਂ ਕਿੱਧਰੇ ਵੀ ਨੀ ਗਏ ਹੈਗੇ। ਬਲਕਿ ਨਾ ਮੈਂ ਅਸੀਂ ਐ ਓ ਨੀ ਹੈਗੇ ਜਿੱਥੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਹਨ, ਅਪਨੇ ਫਤਿਹਗੜ੍ਹ ਸਾਹਿਬ। ਹਾਂ, ਅਸੀਂ ਨਾ ਓਥੋਂ ਦਾ ਪ੍ਰੋਗਰਾਮ ਬਣਾਇਆ ਹੋਇਆ ਹਾਈ। ਕਿਉਂਕਿ ਰਸ਼ ਵਿੱਚ ਤੇ ਜਾਇਆ ਨੀ ਜਾਂਦਾ, ਜਦੋਂ ਸਿੰਘ ਸਭਾ ਹੋਂਦੀ ਐ ਤਾਂ ਨੀ ਮੈਂ ਜਾਂਦੀ ਹੈਗੀ।
ਹਾਂ ਓਦੋਂ ਤੇ ਬਹੁਤ ਰਸ਼ ਹੁੰਦਾ ਹੈਗਾ, ਹੂੰ।
ਅਸੀਂ ਪ੍ਰੋਗਰਾਮ ਬਨਾਇਆ ਈ ਵੀ ਚਲੋ ਹੁਨ ਐ ਅੱਗੇ ਪਿੱਛੇ ਜਾ ਕੇ ਓਥੇ ਮੱਥਾ ਟੇਕ ਆਵਾਂਗੇ। ਨਾਲੇ ਦੇਖ ਆਵਾਂਗੇ, ਹੈਂ ਤੇ ਓ ਕੀ ਹੋਇਆ? ਹੁਨ ਗਰਮੀ ਜਾਦਾ ਨੀ ਪੈ ਗੀ।
ਆਹੋ, ਗਰਮੀ ਵੀ ਬੋਤ ਜਾਦਾ ਐ ਹਾਂਜੀ।
ਏ ਹੁਣ ਇੰਝ ਹੋ ਗਿਆ ਵੀ ਚਲੋ ਕੋਈ ਗੱਲ ਨੀ। ਏਥੇ ਤੇ ਨੇੜੇ ਹੀ ਹੈਗਾ, ਥੋੜ੍ਹੀ ਜੀ ਐ ਮੌਸਮ ਠੀਕ ਹੋਲੇ, ਫੇਰ ਜਾ ਆਵਾਂਗੇ। ਮੱਥਾ ਵੀ ਟੇਕ ਆਵਾਂਗੇ ਔਰ ਓਥੇ ਵੀ ਜਾ ਆਵਾਂਗੇ, ਨਾਲੇ ਦੇਖ ਵੀ ਆਵਾਂਗੇ ਹਨਾ।
ਹਾਂਜੀ ਹਾਂ।
ਵੈਸੇ ਸਾਡਾ ਫ਼ਤਹਿਗੜ੍ਹ ਸਾਹਿਬ ਦਾ ਪ੍ਰੋਗਰਾਮ ਬਣਿਆ ਹੋਈਆ ਹਾਈ ਕਿਉਂਕ ਮੈਂ ਕਦੇ ਦੇਖਿਆ ਨੀ ਹੈਗਾ ਤੁਹਾਨੂੰ ਮੈਂ ਸੱਚੀ ਦੱਸਾਂ।
ਅੱਛਾ ਮੈਂ ਵੀ ਐ ਦੇਖਿਆ ਨੀ ਹੋਇਆ, ਸੁਣਿਆ ਹੋਇਆ। ਹਰ ਵਾਰੀ ਸਲਾਹ ਬੰਦੀ, ਰਹਿ ਜਾਂਦੀ ਵਿੱਚ।
ਔਰ ਤੁਸੀਂ ਦੇਖੋ, ਬਈ ਅਸੀਂ ਪੰਜਾਬ ਦੇ ਬੰਦੇ ਔਰ ਅਸੀਂ ਓ ਚੀਜ਼ ਚੀਜ਼ ਨੀ ਦੇਖੀ ਹੋਈ, ਜੇੜੀ ਸਾਡੇ ਪੰਜਾਬ ਵਿੱਚ ਏ।
ਆਹੋ।
ਇੰਨੀ ਦੂਰ-ਦੂਰ ਤੱਕਰ ਮੈਂ ਕਾਫ਼ੀ ਗੁਰਦੁਆਰੇ ਘੁੰਮੇ ਹੋਏ ਵਾਹਿਗੁਰੂ ਦੀ ਕਿਰਪਾ ਨਾਲ ਸਭ ਪਾਸੇ ਗਈ ਹੋਈ ਆਂ। ਤਰਨਤਾਰਨ, ਗੋਇੰਦਵਾਲ ਸਾਹਿਬ, ਅਸੀਂ ਸਾਰੇ ਅ ਪਾਸੇ ਗਏ ਹੋਣੇ ਆਂ। ਹੋਰ
ਦੁਆਰਾ ਓ ਵੀ ਬੜਾ ਪਿਆਰਾ ਬਣਿਆ
ਓਥੇ ਗਏ ਹੋਏ ਓ ਤੁਸੀਂ?
ਹਾਂ, ਉਦੋਂ, ਉਹ ਵੀ ਮੈਂ ਉਈ ਪੇਕੇ ਛੋਟੇ ਹੁੰਦੇ, ਮੇਨ ਜਿਆਦਾ ਤੇ ਮੈਂ ਉਦੋਂ ਘੁੰਮੀ ਹੋਈ ਆਂ ਵਿਆਹ ਤੋਂ ਪਹਿਲੇ ਹਾਂ, ਵਿਆਹ ਤੋਂ ਬਾਅਦ ਤੇ ਘੱਟ ਹੀ ਹੈ, ਤੇ ਉਹੀ ਜ
ਠੀ
ਬਸ ਉਹੀ, ਉਸ ਤੋਂ ਬਾਅਦ ਤੇ ਬਸ ਏਦਾਂ ਹੀ ਲੁਧਿਆਣੇ, ਗਿਆ ਪੇਕੇ ਗਿਆ ਤੇ ਆਪਣੇ ਕੰਮ ਫਿਰ ਨੜਾਨਾ ਘਰ ਚਲਾ ਗਿਆ ਬਾਕੀ ਓਦਾਂ ਨਹੀਂ ਆ, ਏਹੀ ਵੈਸ਼ਨੋ ਦੇਵੀ ਗਏ ਹੋਏ ਆ ਬਸ
ਅੱਛਾ ਹੋਰ ਨੀ ਕਿਧਰੇ ਵ ਗਏ ਹੈਂ
ਹਾਂ, ਓਦਾਂ ਬਸ ਲੋਕਲ ਹੀ ਜਿਵੇਂ ਥੋੜਾ ਬਹੁਤਾ ਜਾਂ ਕੋਈ ਨੇੜੇ ਗੁਰਦੁਆਰਾ, ਬੁੜੀਆ ਗੁਰਦੁਆਰਾ ਹੈ, ਬੁੜੀਆ ਸਾਹਿਬ ਸਾਹਿਬ ਗੁਰਦੁਆਰੇ ਇੱਥੇ ਜਿਹੜਾ, ਤੇ ਇੱਥੋਂ ਦੇ ਨੇੜੇ- ਤੇੜੇ ਗੁਰਦੁਆਰੇ
ਇੱਥੇ ਤੇ ਅਸੀਂ ਜਾ ਆਣੇ ਹਾਂ, ਬੁੜੀਆ ਸਾਹਿਬ ਗੁਰਦੁਆਰੇ ਤੇ ਅਸੀਂ ਜਾ ਆਣੇ ਹਾਂ
ਹਾਂ, ਤ੍ਰੀਲੋਕਪੁਰ ਵੀ ਗਏ ਹੋਏ ਹਾ ਆਂ ਹੁਣੇ ਪਿਛਲੇ ਮਹੀਨੇ ਗਏ ਆ ਬਲਕਿ, ਉਹ ਵੀ ਯਾਤਰਾ ਦੀ ਮੰਨਤ ਸੀ ਹਮ
ਤ੍ਰੀਲੋਕਪੁਰ ਦੀ ਹੈਂ
ਹਾਂਜੀ -ਹਾਂਜੀ ਬਾਕੀ ਪਹਿਲੇ ਵੀ ਗਏ ਹੋਏ ਆ ਦੋ' ਤਿੰਨ ਵਾਰੀ, ਤੇ ਏਦਕੀ ਯਾਤਰਾ ਹੀ ਗਹਿ ਕੇਹਿ ਕੇ ਹਾਂਜੀ ਉਹ ਨੇੜੇ ਹੀ ਹੈ ਘੰਟੇ ਦੇ ਰਸਤੇ
ਹਾਂ ਇੱਕ ਘੰਟੇ ਦਾ ਸਾਰਾ ਰਸਤਾ ਹੈ, ਪਰ ਮਜਾ ਆਂਦਾ ਏ ਉੱਥੇ ਜਾ ਕੇ ਵੀ ਬੜਾ
ਆਂਦੇ ਪੰਚਮੁਖੀ ਵੀ ਹੋ ਕੇ ਆਏ ਹਾਂ
ਅੱਛਾ, ਹਾਂ ਓਧਰੋਂ ਰਸਤੇ ਵਿੱਚੋਂ ਨਿਕਲ ਕੇ ਆਉਂਦੇ ਹੋਣੇ ਓ ਨਾ
ਵਦੀਆ ਬਣਿਆ ਹੋਇਆ, ਹੁਣ ਤੇ ਕਾਫ਼ੀ ਵੱਡਾ ਬਣ ਗਿਆ ਪੰਚਮੁਖੀ, ਹਾਂ
ਜੀ ਹਾਂਜੀ ਬੜੀ ਰੌਣਕ ਹੋ ਗਈ, ਪਹਿਲੇ ਮੈਂ ਇੱਕ ਵਾਰੀ ਗਈ ਆਸ ਤਾਂ ਤੇ ਬਹੁਤ ਸੁੰਨਾ ਸੁੰਨਾ ਰਸਤਾ ਈ ਮਤਲਬ
ਆਹੋ ਹੁਣ ਤੇ, ਬਹੁਤ ਵਧੀਆ ਬਣ ਗਿਆ ਤੇ ਨਾਲੇ ਅੰਦਰ ਵੀ ਕਾਫ਼ੀ ਵੱਡਾ ਗਰਾਊਂਡ ਪਾਰਕ ਵੀ ਬਣਾ ਲਿਆ ਅੰਦਰ, ਵਹਾ ਗਏ ਹੋ ਤੁਸੀਂ ਅੱਜ- ਕੱਲ
ਨਹੀਂ, ਮੈਂ ਹਾਂ, ਪਿੱਛੇ ਜਾ ਕੇ ਆਏ ਹਾਂ ਅਸੀਂ ਪਿਛਲੇ ਤੋਂ ਪਿਛਲੇ ਮਹੀਨੇ ਜਦੋਂ ਅਸੀਂ ਉੱਧਰ ਨੀ ਰਹੇ ਕਰਾਏ ਤੇ, ਉਹ ਗਏ ਹ ਸੀ ਸਾਡੇ ਸਾਹਮਣੇ ਲੈ ਕੇ ਗਿਆ ਸਾਨੂੰ
ਆਹੋ, ਤੇ ਉਹ ਪਾਰਕ ਵੀ ਤੇ ਬਣਾ ਲਿਆ ਹੋਇਆ ਉਹਨਾਂ ਨੇ ਵਿੱਚ
ਹਾਂਜੀ, ਬਹੁਤ ਅੱਛਾ ਬਣ ਗਿਆ, ਬਹੁਤ ਵਧੀਆ ਲੱਗਦਾ ਹੈ
ਹਾਂਜੀ
ਬਾਕੀ ਤ੍ਰੀਲੋਕਪੁਰ ਦੀ ਤੇ ਗੱਲ ਹੀ ਅਲੱਗ
ਹਾਂਜੀ, ਤ੍ਰੀਕਲੋਪੁਰ ਤੇ ਬਹੁਤ ਹੀ ਵਧੀਆ ਬਣਿਆ, ਹਾਂਜੀ ਬਸ ਇਹਨਾਂ ਚੀਜ਼ਾਂ ਤੇ ਗਏ ਹੋਏ ਆ ਅਸੀਂ ਵਿਆਹ ਤੋਂ ਬਾਅਦ ਤੇ ਹਾਂ, ਹਾਂ ਨੇੜੇ- ਨੇੜੇ ਚਲੋ ਇੰਨਾ ਵੀ ਚਲੋ ਆਊਟ ਟਿੰਗ ਹੋ ਜਾਂਦੀ ਕਦੀ ਕਦਾਈ
ਹਾਂ, ਬੰਦਾ ਬਾਹਰ ਨਿਕਲੇ ਤੇ ਥੋੜਾ ਜਿਹਾ ਮਨ ਹੋਰ ਹੋ ਜਾਂਦਾ, ਹੋਰ ਕੀ ਏ ਤੇ, ਅੱਛਾ ਇਹ ਦੂਜੀਆਂ ਪਿੰਨੀਆਂ ਵਗੈਰਾ ਬਣਾਉਂਦੇ ਔ ਸਰਦੀ ਵਿੱਚ
ਹਾਂਜੀ, ਮੰਮੀ ਬਣਾਉਂਦੇ ਨੇ ਮੇਰੀ ਸੱਸ, ਹ
ਇਹ ਕੀ, ਕੀ- ਕੀ ਪਾਉਂਦੇ ਨੇ ਪਤਾ ਤੁਹਾਨੂੰ
ਇਹੀ ਆਟਾ ਪੁੰਦੇ ਦੇਸੀ ਘਿਓ ਵਿੱਚ, ਤੇ ਫਿਰ ਡਰਾਈ ਫਰੂਟਾਂ ਨੂੰ ਵੀ ਏਦਾਂ, ਵਿੱਚੋਂ ਦੇਸੀ ਘਿਓ ਵਿੱਚੋ ਪਹਿਲੇ ਕੱਢ ਲੈਂਦੇ ਨੇ ਫਰਾਈ ਕਰਕੇ ਜਿਵੇਂ ਤੇ ਮਖਾਣੇ ਵੀ, ਜੋ ਆਪਣੀ ਮਰਜ਼ੀ ਹੈ
ਤੁਸੀਂ ਕੀ ਕੀ ਪਾਨਦੇ ਹੋ
ਮੰਮੀ ਤੇ ਵਧੀਆ ਬਣਾਉਂਦੇ ਆ ਵੈਸੇ, ਸਾਰੇ ਡਰਾਈ ਫਰੂਟ ਬਦਾਮ ਕਾਜੂ ਮਖਾਣੇ ਤੇ ਬਾਕੀ ਹੋਰ ਕਮਰ ਕਸ ਵੀ ਹੋਰ ਇੱਕ ਚਾਰੋ ਗੁੰਦਾ ਹਾਂਜੀ ਚੀੜ ਚਾਰੋਂ ਗੂੰਦਾਂ ਤੇ ਉਹਨਾਂ ਨੂੰ ਵੀ ਤਲ ਲੈਂਦੇ ਏ ਤੇ ਕੱਢ ਲੈਂਦੇ ਆ ਫਿਰ ਇਹਨਾਂ ਨੂੰ ਥੋੜਾ ਮੋਟਾ ਮੋਟਾ ਦਰ ਦਰਾ ਜੇਹਾ ਪੀਸ ਕੇ ਤੇ ਉਹ ਫਿਰ ਵਿੱਚ ਬਾਅਦ ਚੋਂ ਮਿਲਣਾ ਦਾ ਪਹਲੇ ਆਟਾ ਭੁੰਨ ਲਿਆ ਫੇਰ ਜਦੋਂ ਆਟਾ ਹਲਕਾ ਠੰਢਾ ਹੋ ਗਿਆ ਉਹਦੇ ਵਿੱਚ ਸੁੰਡ ਮਿਲਾ ਦਿੱਤੀ ਤੇ ਖੰਡ ਬੁਰਾ ਤੇ ਇਹ ਸਾਰੇ ਡਰਾਈ ਫਰੂਟ
ਅੱਛਾ ਮਤਲਬ ਕਰ ਲੈਂਦੇ ਨੇ ਤੁਹਾਡੇ ਮੰਮੀ ਸਭ ਕੁੱਛ ਹੈਨਾ
ਹਾਂਜੀ ਹਾਂਜੀ ਏਦਾਂ ਕਰ ਲੈਂਦੇ ਓਦਾਂ ਕੰਮ ਨੀ ਕਰਦੇ ਮੇਨ ਜਿਵੇਂ ਚੀਜ਼ਾਂ ਜਿਵੇਂ ਸਰਦੀਆਂ ਵਿੱਚ ਜ਼ਿਆਦਾ ਹੁਣ ਡੈਡੀ ਨੂੰ ਸੁਗਰ ਹੈਗੀ ਏ ਮੇਥੀ ਦੇ ਲੱਡੂ ਬਣਾਉਂਦੇ ਫਿਰ ਡੈਡੀ ਦੇ ਅਲੱਗ ਅਸੀਂ ਕੱਢ ਕੇ ਓਂਦੇ ਵਿੱਚ ਮੇਥੀ ਦੇ ਪਾ ਲੈਂਦੇ ਹਾਂ
ਆਟਾ ਭੁੰਨੇ ਹੋਏ ਆਟੇ ਦੇ
ਮੇਥੀ ਦਾ ਅਆ ਪਾਊਡਰ ਪੀਸਿਆ ਹੋਇਆ ਮਿਲ ਜਾਂਦਾ ਹੈਗਾ ਬਜ਼ਾਰੋਂ। ਤੇ ਔ ਦੋ ਕ ਚਮਚ ਪਾਣਾ ਹੁੰਦੈ ਜੈਦਾ ਨੀ ਨਹੀਂ ਤੇ ਕੌੜਾ ਹੋ ਜੇਗਾ ਜੈਦਾ।
ਅੱਛਾ।
ਬਸ ਓਹ ਫੇਰ ਡੈਡੀ ਦੇ ਅਲੱਗ ਲੱਡੂ ਰੱਖ ਲੈਂਦੇ ਆ। ਹਾਂਜੀ, ਆਹੋ। ਹੁਣ ਤੇ ਐਦਕੀ ਏਨਾਂ ਨੂੰ ਵੀ ਦਿੱਤੇ ਸੀ ਸ਼ੂਗਰ ਵਾਸਤੇ, ਕਿਉਂਕਿ ਮਿੱਠਾ ਜੈਦਾ ਦੇਣਾ ਨੀ ਹੁੰਦਾ। ਮਿੱਠਾ ਤੇ ਅਸੀਂ ਘੱਟ ਹੀ ਪਾੰਦੇ ਆਂ।
ਤੇ ਏਹ ਦੇ ਏਨਾਂ ਨੂੰ ਵੀ, ਯੂਵੀ ਦੇ ਪਾਪਾ ਨੂੰ ਵੀ ਹੋਗੀ ਏ?
ਜੀ। ਆਹੋ ਏਨਾਂ ਨੂੰ ਵੀ ਅੱਠ-ਨੌ ਸਾਲ ਹੋ ਗਏ ਨੇ। ਹੂੰ, ਆਹੀ ਤੇ ਜਯਾਦਾ ਬਸ ਜਲਦੀ ਹੁਣ ਥੱਕ ਜਾਂਦੇ ਨੇ ਓਦਾਂ। ਓਹ ਚੀਜ਼ ਐਨਰਜੀ ਨੀ ਨਾ ਰੈੰਦੀ ਬੰਦੇ ਚ ਜਿਵੇਂ। ਹੁੰਦਾ ਈ ਏ ਸ਼ੂਗਰ ਤੇ ਅੰਦਰੋਂ ਅੰਦਰੋਂ ਹੀ ਖਾਂਦੀ ਏ, ਹੂ।
ਤੇ ਇਦੇ ਨਾਲ ਹੁੰਦਾ ਕੀ ਏ ਵੈਸੇ?
ਬਸ ਸ਼ੂਗਰ ਵੱਧ ਜਾਂਦੀ ਏ ਤੇ ਫੇਰ ਐੰਦੇ ਨਾਲ ਨਸਾਂ ਨੂੰ ਵੀ ਕਮਜ਼ੋਰੀ ਮਿਲਦੀ ਏ, ਹੋਰ ਕੀ ਹੁੰਦਾ। ਕਾਫੀ ਅੰਦਰੋਂ ਹੀ ਅੰਦਰੋਂ ਸਰੀਰ ਖਾਧਾ ਜਾੰਦੈਂ। ਜਿਵੇਂ ਦੀਮਕ ਸੰਮਝ ਲੋ ਹੋ ਗੀ। ਦੀਮਕ ਵੀ ਤੇ ਲ ਲਕੜੀ ਨੂੰ ਖਾ ਜਾਂਦੀ ਏ, ਹੌਲੀ-ਹੌਲੀ, ਹੌਲੀ-ਹੌਲੀ ਕਰਦੇ ਘੁੰਣ।
ਹੂ
ਏਦਾਂ ਹੀ ਸ਼ੂਗਰ ਹੈਗੀ ਏ, ਕੰਟਰੋਲ ਚ ਰਵੇ ਤੇ ਠੀਕ ਹੈ, ਜਦੋਂ ਵੱਧ ਜਾਂਦੀ ਏ ਤੇ ਫੇਰ ਬਸ ਓਹੀ ਅਪਣੀ ਅ ਕੰਮ ਕਰਨ ਦੀ ਸ਼ਕਤੀ ਖਤਮ ਹੁੰਦੀ ਏ, ਹੋਰ ਕੀ ਘੱਟਦੀ ਜਾਂਦੀ ਏ।
ਤੇ ਏ ਏਹਨਾਂ ਦੀ ਜਯਾਦਾ ਵੱਧਦੀ ਏ, ਭਈਆ ਦੀ?
ਹਾਂ, ਏਨਾਂ ਦੀ ਔਰ ਮੰਮੀ ਦੀ ਕੰਟਰੋਲ ਚ ਨੀ ਰੈੰਦੀ। ਇੱਕ ਐ ਪਰਹੇਜ਼ ਨੀ ਕਰਦੇ ਮੇਨ, ਡੈਡੀ ਫੇਰ ਪਰਹੇਜ਼ ਰੱਖਦੇ ਨੇ। ਹੂ, ਡੈਡੀ ਤੇ ਬੜਾ ਪਰਹੇਜ਼ ਰੱਖਦੇ ਨੇ। ਐ ਫੇਰ ਦੋਨੋ ਮਿੱਠਾ ਖਾ ਲੈਂਦੇ ਨੇ, ਮੰਮੀ ਵੀ ਤੇ ਐ ਵੀ। ਹੂੰ, ਕਦੀ ਬਜ਼ਾਰ ਜਾਣ ਜਾਂ ਕੁਛ ਕੁਲਫ਼ੀ ਖਾ ਲੀ। ਯਾ ਕੁਛ, ਹੁਣ ਮੈਂ ਥੋੜ੍ਹਾ ਟੋਕਣ ਲੱਗ ਗਈ ਆ ਵੀ। ਨਹੀਂ ਘੱਟ, ਬਾਕੀ ਚਾਹ ਵੀ ਏਨਾਂ ਨੂੰ ਮੈਂ ਥੋੜ੍ਹੀ ਅੱਧਾ ਕ ਚਮਚ ਹੀ ਬਸ ਸ਼ੱਕਰ ਪਾ ਕੇ ਦਿੰਣੀ ਆਂ ਅੱਧਾ।
ਅੱਛਾ, ਤੁਸੀਂ ਸ਼ੱਕਰ ਵਰਤਦੇ ਔ?
ਹਾਂਜੀ, ਸ਼ੱਕਰ ਹੀ ਵਰਤਦੇ ਹੁਣ ਤੇ ਸਾਨੂੰ ਸਾਰਿਆਂ ਨੂੰ ਆਦਤ ਪੈਗੀ। ਸ਼ੱਕਰ ਵਾਲੀ ਚਾਹ ਈ, ਹਾਂਜੀ ਹਾਂਜੀ।
ਤਾਰ ਕੇ ਪਾੰਦੇ ਹੋਣੇ ਔ ਉਪਰ ਉੱਪਰ ਤੇ ਨੀ ਪਾਈ ਜਾਂਦੀ ਓਹ ਜਦ
ਆਹੋ, ਉਤੇ ਪਾਓ ਤੇ ਕਈ ਵਾਰੀ ਫਟ ਜਾਂਦੀ ਏ, ਤੇ ਮੈਂ ਜਦੋਂ ਸਾਰੀ ਬਣ ਜਾਂਦੀ ਏ ਚਾਹ ਤੇ ਫੇਰ ਔੰਦੇ ਵਿੱਚ ਮਿਕਸ ਕਰ ਦਿੰਦੀ ਆ ਓਨੀ ਕੇ। ਅਸੀਂ ਪਾੰਦੇ ਹੀ ਘੱਟ ਆਂ ਤੇ ਓਨੇ ਕੇ ਡੈਡੀ ਦੀ ਫਿੱਕੀ ਨਿਕਾਲ ਲੈਂਦੀ ਆ ਚਾਹ। ਤੇ ਬਸ ਬਾਕੀ ਹਾਂਜੀ ਹਾਂਜੀ ਡੈਡੀ ਕਦੀ ਕਦਾਹੀ ਪੀਂਦੇ ਨੇ, ਬਈ ਦਿਲ ਕਰਦਾ ਹੋਵੇ ਮਿੱਠੀ ਤੇ ਤੇ ਹਲਕੀ ਜਿ ਚੁੰਡੀ ਕਿ ਸਮਝ ਲੋ। ਅੱਧੀ ਤੋਂ ਵੀ ਬੜਾ ਘੱਟ ਚਮਚ, ਅਹਂ ਉਨਾ ਕੀ ਪਵਾੰਦੇ ਨੇ। ਤੇ ਬਾਕੀ ਤੇ ਬਸ ਚੱਲਦੀ ਏ ਆਂ। ਐਨਾਂ ਨੂੰ ਵੀ ਥੋੜਾ ਘੱਟ ਟੀ ਦਿੰਣੀ ਆ ਮੰਮੀ ਅਜੇ ਫੇਰ ਵੀ ਇੱਕ ਚਮਚ ਡੇਢ ਪੂਆ ਲੈਂਦੇ ਨੇ। ਏਹ ਤੇ ਅੱਧਾ ਚਮਚ ਐਨਾਂ ਦੀ ਹੂ।
ਹਾਂ, ਤੇ ਹਜੇ ਉਮਰ ਕੀ ਏ, ਜੇੜੀ ਹੁਣੇ ਨਾਲ ਵੀਨੀ ਓਹ ਸ਼ੂਗਰ ਹੋਗੀ ਏ।
ਹਾਂ, ਐਹ ਨਾ ਜੈਨੇਟਿਕ ਵੀ ਹੁੰਦੀ ਏ, ਜਿਵੇਂ ਅਹ ਮਾਂ-ਬਾਪ ਨੂੰ ਹੋਰੀ ਹੋਵੇ। ਤੇ ਓਸ ਤੋਂ ਬਾਦ ਵੀ ਐਵੀ ਚੀਜ਼ ਆ ਜਾਂਦੀ ਏ ਕਈ ਵਾਰੀ।
ਹਾਂ, ਹੋ ਸਕਦੈ ਹੈ, ਹੋ ਸਕਦੈ ਹੈ
ਜਿਵੇਂ ਏਨਾਂ ਦੇ ਡੇਡੀ, ਓਂਦੀ ਵੀ ਮੇਨ ਟੈਸਨਾਂ ਕਰਕੇ ਹੋਰ ਕੀ ਏ। ਆਹ ਟੈਨਸ਼ਨ ਜਯਾਦਾ ਪੈ ਜੇ ਤੇ ਫੇਰ ਓ ਵੀ ਚੀਜ਼ ਏ। ਸਰੀਰ ਓਦਾਂ ਈ ਰਿਐਕਟ ਕਰਦਾ ਹੋਰ ਕੀ। ਹਾਂ ਐ ਤੇ ਚੀਜ਼ ਹੈਗੀ ਐ ਹ ਬੀਪੀ, ਸ਼ੂਗਰ। ਹੂ ਹੁਣ ਮੈਨੂੰ ਵੀ ਤੇ। ਹਾਂ ਬੀਪੀ ਵੀ ਆ ਮੇਰਾ ਵੀ ਬੀਪੀ ਏਸੇ ਕਰਕੇ ਹੀ ਹੋ ਜਾਂਦਾ। ਕਈ ਵਾਰੀ ਟੈਨਸ਼ਨ ਜਾਦਾ ਲੈ ਲਾਂ। ਜਾਂ ਬੱਚਿਆਂ ਨਾਲ ਕਈ ਵਾਰੀ ਉੱਚੀ ਬੋਲਣਾ ਤੇ ਫੇਰ। ਹੁਣ ਤੇ ਓਈ ਓ ਬੱਚੇ ਤਾਂਹੀ ਤੇ ਕੈਂਦੇ ਵੀ ਨੇ ਮੰਮੀ- ਗਲਾ ਤੁਹਾਡਾ ਖ਼ਰਾਬ ਈ ਰਵੇ ਠੀਕ ਐ, ਚੁੱਪ ਤੇ ਰਹਿੰਦੇ ਓ।
ਹਾਹਾਂ -ਅੱਛਾ
ਆਹ ਕੱਲ ਕਨਿਸ਼ਕਾ ਕੈਂਹਦੀ ਕੱਲ੍ਹ ਤੇ ਬਿਲਕੁਲ ਆਵਾਜ਼ ਨੀ ਨਿਕਲਦੀ ਵੀ ਸੀ। ਅਹੁ ਕੈਂਹਦੀ ਵਧੀਆ ਹੈਗਾ ਏ ਈਸੇ ਬਹਾਨੇ ਮੋਨ ਵਰਤ ਹੋ ਗਿਆ ਤੁਹਾਡਾ।
ਵੈਸੇ ਗਨੀਸ਼ਕਾ ਘੱਟ ਬੋਲਦੀ ਏ। ਬੋਲਦੀ ਨੀ ਹੈਗੀ ਹੈਨਾ।
ਹ ਓ ਓ ਕਦੀ ਬੋਲੇਗੀ ਤੇ ਪੂਰਾ ਟਿਕਾ ਕੇ ਬੋਲਦੀ ਏ।
ਹੇ ਅਹੁ -ਚਲੋ ਠੀਕ ਏ ਜੀ। ਰਾਮ -ਰਾਮ ਜੀ।
ਰਾਮ ਰਾਮ ਜੀ। ਓਕੇ ਜੀ।
ਰਾਮ- ਰਾਮ ਜੀ, ਰਾਮ- ਰਾਮ ਠੀਕ ਏ ਜੀ।